ਸਤਿ ਸ੍ਰੀ ਅਕਾਲ, ਭਾਜੀ।
ਕੀ ਹਾਲ ਚਾਲ।
ਵਧੀਆ। ਵਧੀਆ। ਤੁਸੀਂ ਸੁਨਾਓ ਪਾਜੀ ਠੀਕ ਹੋ। ਬਸ ਘਰ ਹੀ ਸੀ। ਅੱਜ ਕਿਵੇਂ ਯਾਦ ਕਰ ਲਿਆ। ਹੈਲੋ।
ਉਹ ਮੈਂ ਕਿਹਾ ਸ਼ਾਮ ਕੱਲ ਗੇਮ ਖੇਡਣ ਦਾ ਪ੍ਰੋਗਰਾਮ ਬਨਾਉਨੇ ਆ ਤੁਹਾਡੇ ਨਾਲ।
ਹਾਂਜੀ। ਜ਼ਰੂਰ। ਕਿਹੜੀ ਗੇਮ ਖੇਡਣ ਜਾਣੀ ਏ?
ਬਾਈ ਉਹ ਪੂਲ ਖੇਡਾਂਗੇ। ਭਾਜੀ ਹੋਰ ਕਿਹੜੀ ਖੇਡੋਗੇ?
ਹਾਂਜੀ। ਹਾਂਜੀ। ਚੱਲਾਂਗੇ, ਪੂਲ ਖ਼ੇਲਣ ਚੱਲਾਂਗੇ।
ਹੋਰ ਕਿਹੜੀ ਕਿਹੜੀ ਗੇਮ ਹੈ ਉਹਨਾਂ ਕੋਲ ਵੀਡੀਓ ਗੇਮ ਜਿੱਥੇ ਖੇਡਣ ਜਾਂਦੇ ਹੋ।
ਉਹਨਾਂ ਕੋਲਪੂਲ, ਡਬੋਪੂਲ ਤੇ ਪੀ ਐਸ ਫਾਈਵ ਪੀ ਐਸ ਫੋਰ ਏ।
ਤੈਨੂੰ ਕੋਲ ਰਸ਼ ਹੈਗੀ ਗੇਮ ਪੀ ਐਸ ਫਾਈ ਵਿੱਚ।
ਕਿਹੜੀ?
ਰਸ਼।
ਨਾ ਉਹ ਨੀ ਹੈ। ਟੇਕਣ ਹੈਗੀ ਏ ਹੋਰ ਚੀਟੀ ਹੈਗੀ ਹੈ। ਹੂੰ।
ਉਹ ਨੀ ਮਹਾਰਾਜ। ਗੇਮ ਰਸ਼ ਖੇਡੋ ਮਜ਼ਾ ਆਦਾ ਉਹਦੇ ਚ। ਕਾਰਾਂਵਾਲੀ ਗੇਮ ਹੈਗੀ ਏ। ਖੇਡੀ ਕਦੀ ਤੁਸੀਂ?
ਨਾ, ਨਾ, ਨਾ।
ਉਹ ਬੜੀ ਵਧੀਆ ਗੇਮ ਹੈਗੀ। ਉਹਦੇ ਚ ਪਾਵਰ ਮਿਲਦੀ ਗੱਡੀਆਂ ਨੂੰ। ਬਈ ਦੂਜੀ ਗੱਡੀ ਨੂੰ ਵਿਸਫੋਰਟ ਕਰਨਾ ਹੁੰਦਾ। ਹਾਂਜੀ। ਚਾਰ ਪਲੇਅਰ ਹੁੰਦੇ ਨੇ। ਤੁਸੀਂ ਦੋ ਪਲੇਅਰ ਚ ਵੀ ਖੇਡ ਸਕਦੇ ਹੋ। ਮਜ਼ਾ ਬੜਾ ਹੁੰਦਾ।
ਟੇੱਕ ਕੇ ਨੀ ਖੇਲਨਾ ਓਨਾ ਕੋਲੋਂ ਖੇਲਣਾ, ਅੱਛਾ।
ਨਈ, ਮੈਂ ਸਾਨੂੰ ਉਦੇਂ ਚ ਮਜ਼ਾ ਆਂਦਾ, ਆ ਸਾਨੂੰ ਖੇਡੇ ਵੀ ਮੈਂ ਖਾ ਗਏ ਨੇ, ਬਾਰਾਂ-ਇਕ ਸਾਲ।
ਹਾਂ, ਹਾਂ, ਫੇਰ
ਉਸ ਟਾਈਮ ਹੈਗੀ ਓਦਾ ਰਿਮੋਟ ਕੰਟਰੋਲ ਵੀ ਪਾਜੀ ਅਲੱਗ ਹੁੰਦਾ ਨਾ, ਦੂਜਾ ਹੁੰਦਾ। ਜੇੜੇ ਨੋਰਮਲ ਐ ਮੋੜ ਕੰਟਰੋਲ ਹੈਗਾ ਨੇ ਤੁਆਡੇ, ਟੇਕਨ ਦੇ, ਜੀ ਟੀ ਏ ਦੇ ਓ ਕੰਟਰੋਲ ਨਹੀਂ ਹੁੰਦਾ ਓਦਾ। ਓਦਾ ਹੈਵੀ ਕੰਟਰੋਲਰ ਹੁੰ ਦਾ। ਉਸ ਜਗਾਦਰੀ ਚ ਇੱਕੋ ਬੰਦੇ ਕੋਲ ਹੇਗੀ ਸੀ। ਓਨਾਂ ਨੇ ਸ਼ੋਪ ਵੀ ਬੰਦ ਕਰਤੀ। ਹਾਂਜੀ, ਓਨੇ ਤੇ ਓ ਪੈਲੇ ਬੜੀ ਗੇਮ ਚੱਲਦੇ ਸੀ ਜਦੋ ਜਾਂਦੇ ਸੀ ਨਾ ਵੀ ਖੇਡਦੇ ਸੀ। ਸਕੂਲ ਟਾਈਮ ਵਿੱਚ, ਓ ਫੇਰ ਬੰਦ ਹੀ ਕਰਤੀ ਓਨਾਂ ਨੇ, ਥੋੜੇ ਟੈਮ ਬਾਦ, ਕੋਈ ਲੜਾਈ ਹੋਣੀ ਹੈ ਆਪ ਪਸ ਚ।
ਹਾਂ ਹਾਂ, ਮੈਂ ਸੁਣਿਆ, ਤੁਸੀਂ ਪਲੇਅਰ ਹੈਗੇ ਪੂਲ ਦੇ। ਨੈਸ਼ਨਸ਼ਨ ਪੂਲ।
ਕਿਨੇ ਕੈ ਤਾ ਪਾਜੀ ਝੂਠ ਹੈ, ਆਪਾਂ ਤਾਂ ਨੀ ਖੇਡ ਤੇ।
ਮੈਂ ਸੁਨੇਆ ਸੀ ਕੈਂਦੇ ਕਿ ਉਥੇ ਪਾਜੀ ਹੈਗੇ ਨੇ, ਮੈਂ ਕੇਆ ਹਾਂ ਜਾਨਕਾਰ ਏ ਕੈਂਦੇ ਪਲੇਅਰ ਹੈਗੇ ਨੇ, ਬੜੇ ਵਧੀਆ। ਸਾਡੇ ਨਾਲ ਜਾਂਦੇ ਰਏ ਨੇ, ਨੈਸ਼ਨਲ ਪਲੇਅਰ ਹੈਗੇ ਨੇ ਕੈਂਦੇ।
ਅਰੇ ਨਈ ਨਈ ਪਾਜੀ, ਤੁਆਨੂੰ ਕਿਸੀ ਨੇ ਝੂਠ ਕੇਯਾ, ਆਪਾਂ ਤਾ ਖੇਡੇ ਹੀ ਨੀ। ਸਗੋਂ ਮੈਂ ਤੁਆਡੇ ਨਾ, ਮੈਂ ਕੇਆ ਕੱਲ ਖੇਡਾਂਗੇ ਤੂਹੀ ਸਾਨ ਸਿਖਾ ਦਿਨਾ ਉਲਟਾ। ਤੁਹੀ ਤੇ ਜਾਂਦੇ ਪਏ ਓ ਇੱਕ ਮੀਨੇ ਤੋ।
ਅੱਛਾ।
ਹਾਂਜੀ ਹਾਂਜੀ, ਤੁਹੀ ਸਾਨ ਸਿਖਾ ਦੇਣਾ, ਕੱਲ ਮੈਚ ਲਾਲਾਂਗੇ ਦੋਨੋ।
ਕੋਈ ਨੀ, ਕੋਈ ਨੀ, ਕੋਈ ਨੀ, ਕੋਈ ਨੀ, ਖੇਲੋਗੇ ਆਪਣੇ-ਆਪ ਆ ਜਾਂਦੀ ਏ, ਅਸੀਂ ਕੀ ਸਿੱਖਾਣ ਆਲੇ।
ਮਹਾਰਾਜ ਤੁਸੀਂ ਤਾਂ ਖੇਡ-ਖੇਡ ਕੇ ਸਿੱਖੀ ਏ, ਉਹੀ ਥੋੜਾ- ਬਹੁਤ ਤੇ ਸਾਨੂੰ ਦੱਸੋ ਕਿ ਮੈਂ ਕਿੱਥੇ ਗ਼ਲਤੀ ਕਰ ਰਿਹਾ ਆਪਾਂ।
ਹਾਂਜੀ-ਹਾਂਜੀ ਹੋਰ ਸੁਣਾਓ।
ਬਸ ਸਾਨੂੰ ਇੱਕ ਵਾਰੀ ਨਾ ਰਿਵਰਸ ਸ਼ੋਟ ਮਾਰਨਾ ਸਿਖਾ ਦੇਣਾ ਜੋ, ਤੁਸੀਂ ਮਾਰ ਲੈਂਦੇ ਹੋ ਨਾ ਮੈਨੂੰ ਉਹ ਨਹੀਂ ਆਦਾ ਉਹ ਸਿਖਾ ਦੇਣਾ। ਬਈ ਜਿਵੇਂ ਗੇਂਦ ਮਾਰਦੇ ਨਾ ਵਾਪ ਆਪਸ ਰਿਵਰਸ 'ਚ ਆਂਦੀ ਉਹ ਨੀ ਆਂਦਾ ਉਹ ਸਿਖਾਇਓ ਜ਼ਰਾ।
ਕੋਈ ਨੀ ਕੋਈ ਨੀ ਸਿਖਾਦਾਗਾ। ਕੱਲ ਫਿਰ ਕਿੰਨੇ ਵਜੇ ਆਓਗੇ।
ਇੱਕ ਤੁਸੀਂ ਜੰਪ ਵਾਲਾ ਸ਼ੋਟ ਮਾਰਿਆ ਸੀ ਮੈਂ ਵੀਡੀਓ
ਹਾਂਜੀ-ਹਾਂਜੀ।
ਉਹ ਤੁੱਕਾ ਲੱਗਿਆ ਸੀ ਕਿ ਵੀਰ ਜੀ ਉਵੇ ਆਂਦਾ ਸੀ ਸ਼ੋਟ?
ਨਾ-ਨਾ ਉਹਨੂੰ ਬੌਲ ਦੀ ਸਟੇ ਟੇਕ ਨੂੰ ਬੋਲ ਦੇ ਥੱਲੇ ਰੱਖੋ। ਤੇ ਤੇਜ ਮਾਰੋ। ਪਾਵਰ 'ਚ ਮਾਰੋ ਫਿਰ ਆਪਣੇ-ਆਪ ਉੱਛਲ ਜਾਂਦੀ ਆ।
ਅੱਛਾ-ਅੱਛਾ ਨਹੀਂ ਮੈਨੂੰ ਪਤਾ ਨੀ ਵੀ ਮੈਨੂੰ ਲੱਗਿਆ ਸ਼ਾਇਦ ਤੁੱਕਾ ਲੱਗ ਗਿਆ ਹੋਵੇ, ਮੈਂ ਤਾਂ ਹੀ ਪੁੱਛਿਆ ਵੀ
ਨਾ
ਵਧੀਆ ਗੇਮ ਦੇ ਪਲੇਅਰ ਬਣ ਗਏ ਮਹੀਨੇ 'ਚ ਤੁਸੀਂ ਤੇ।
ਬਸ ਖੇਡਦੇ ਰਹਿੰਨੇ ਆ ਪਰ ਟੈਮ, ਵਹਿਲੇ ਬੈਠੇ ਰਹਿੰਨੇ ਆ ਚੱਲ ਜਾਨੇ ਆ ਖੇਲਣ।
ਹਾਂਜੀ-ਹਾਂਜੀ ਕਿੰਨੇ ਬੰਦੇ ਜਾਂਦੇ ਓ?
ਅਸੀਂ ਚਾਰ-ਪੰਜ ਬੰਦੇ ਹੁੰਨੇ ਆ। ਚਾਰ ਹੀ ਹੁੰਦੇ ਜ਼ਿਆਦਾਤਰ। ਹਾਂਜੀ ਟੇਬਲ ਹੁੰਦੇ ਨੇ ਤੇ ਬੁੱਕ ਕਰ ਲੈਂਦੇ ਦੋ ਟੇਬਲ, ਅਸੀਂ ਮੈਂ ਤਾਂ ਇੱਕੋ ਟੇਬਲ ਬੁੱਕ ਕਰ ਲੈਨਾ ਚਾਰ
ਅੱਛਾ
ਹਾਂਜੀ
ਉਵੇਂ ਠੀਕ ਏ ਫਿਰ। ਉਹੀ ਓ, ਪਲੇਅਰ ਹੋਣ ਨਾ, ਤਾਂ ਮਜ਼ਾ ਆਉਂਦਾ ਵੀ ਦੋ-ਚਾਰ ਬੰਦੇ ਹੈਗੇ ਨੇ।
ਖੇਲਣ ਆਲੇ ਹੋਣ ਨਾ ਤਾਹੀਓ ਮਜਾ ਆਂਦਾ, ਜਦੋਂ ਵੈਸੇ, ਵੈਸੇ ਨੀ ਮਜ਼ਾ ਆਂਦਾ ਜਦ ਕਿਸੇ ਨੂੰ ਨਾ ਖੇਲਣੀ ਆਏ।
ਅਤੇ ਜਿੱਥੇ ਖੇਡਣ ਜਾਂਦੇ ਆ ਉੱਥੇ ਕੁਛ ਖਾਣ ਨੂੰ ਮਿਲਦਾ? ਉਹ
ਹਾਂਜੀ-ਹਾਂਜੀ ਉਹਨਾਂ ਨੇ ਉਹਨਾਂ ਨੇ ਮਤਲਬ ਕਿ ਮੈਨੂ ਰੱਖਿਆ ਰੱਖਿਆ ਦਾ ਨਾਲ ਲਿਆ ਦੇ ਨਾਲ ਉਹਨਾਂ ਦੇ ਹੈਗੇ ਨਾ। ਉਹ ਹੈਗਾ ਖਾਣ ਪੀਣ ਹੈਗਾ ਵੇ। ਟੂਰ ਤੇ ਉਹਦਾ ਮੈਨੂ ਰੱਖਿਆ ਦਾ ਤੇ ਉਹ ਫੋਨ ਕਰਦਾ ਉਹਨੂੰ ਕਿ ਇਹ ਸਮਾਨ ਦੇ ਦਿੋ ਤੇ ਦੇ ਦਿੰਦਾ
ਅੱਛਾ ਫਿਰ ਠੀਕ ਹੈ ਮੈਂ ਕਿਹਾ ਜਿੱਥੇ ਮੈਂ ਪਹਿਲੇ ਜਾਂਦਾ ਸੀ ਨਾ ਖੇਡਣ ਨੂੰ ਉੱਥੇ ਤੇ ਉਹਨਾਂ ਦੇ ਅੰਦਰ ਹੀ ਰ ਜੀ ਹੈਗਾ ਸੀ ਤੇ ਉੱਥੇ ਹੀ ਕੋਈ ਮੈਨਊ ਕਾਰਡ ਦੇ ਕੇ ਆਪਣਾ ਕਾਊਂਟਰ ਤੇ ਔਡਰ ਜਦੋਂ ਤੇ ਤੁਹਾਨੂੰ ਟੇਬਲ ਤੇ ਚੀ ਮਿਲ ਲੈਂਦੀ ਸੀ
ਹਾਂਜੀ ਹਾਂਜੀ ਹੁਣ ਤੇ ਕਈ ਹੁਣ ਤੇ ਬੜੇ ਵਿੱਚ ਪੂਲ ਬਣਾਏ ਗਏ ਨੇ ਇੱਥੇ ਸਾਡਾ ਇਥੇ ਲਾਮਮੀ ਟਾਇ ਵੀ ਬਣਿਆ ਸਕੂਲ
ਅੱਛਾ
ਹਾਂਜੀ ਰੋਫ ਟੋਪ ਦਾ ਪ ਰਹਿ ਦੇ ਹਾਂਜੀ ਹਾਂਜੀ
ਮੈਂ ਗਿਆ ਨਹੀਂ ਕੋਈ ਨੀ ਬਨਾਉਂਦੇ ਆ ਪ੍ਰੋਗਰਾਮ ਕਦੀ ਚੱਲੇ ਆਾਂ
ਹਾਂਜੀ ਹਾਂਜੀ ਜ਼ੂਰਰ
ਨਾਲ ਉਹ ਤੁਹਾਡੇ ਭਾਜੀ ਹੈਗੇ ਨੇ ਇੱਕ ਆਪਣਾ ਉਹਨਾਂ ਨੂੰ ਪੁੱਛ ਲਓ ਹਾਂ ਉਹਨਾਂ ਨੂੰ ਪਕੜੋ ਪਾਰਟੀ ਸਾਡੀ ਪੈਂਡਿੰਗ ਰੱਖੀ ਉਹਨਾਂ ਨੇ
ਉਹਨਾਂ ਨੂੰ ਕਹਿੰਦੇ
ਉਹ ਸਗੋਂ ਅੱਜ ਰੋਮਓ ਲ ਰੋਮ ਲੈਣੇ ਕਹਿ ਰਹੇ ਸੀ ਪਾਰਟੀ ਦੇਣ ਵਾਸਤੇ ਮੁੱਕਰ ਗਏ ਨੇ
ਅੱਛਾ ਅੱਛਾ
ਹਾਂਜੀ ਹਾਂਜੀ
ਕੰਪਨੀ ਚ ਲੱਗੇ ਜਾਂਦਾ ਤੇ ਕੰਪਨੀ ਚ ਉਹਨਾ ਨੂੰ ਪੈਸੇ ਆਏ ਨੇ ਬੋਨਸ ਆਇਆ ਤੇ ਪੈਂਦੇ ਹੀ ਨੀ ਬਈ ਪਾਰਟੀ
ਉਹੀ ਮੈਂ ਕਿਹਾ ਆ ਮੈਂ ਕਿਹਾ ਸਾਨੂੰ ਪਾਰਟੀ ਤੇ ਦਿਓ ਬਈ ਇੰਨੀ ਮੋਟੀ ਇਨਕਮ ਛਾਪੀ ਉਹਨਾਂ ਨੇ
ਸਹੀ ਗੱਲ
ਅਗਲਾ ਦੋ ਦਿਨ ਚ ਮੋਟੇ ਪੈਸੇ ਕਮਾ ਕੇ
ਹਾਂਜੀ ਹਾਂਜੀ ਸਹੀ ਗੱਲ ਹੈ ਸਹੀ ਗੱਲ ਉਹਨਾਂ ਨੇ ਦੋ ਤਿੰਨ ਦਿਨ ਮਾਲਏ
ਓ ਤੇ ਮ ਮ ਸਾਡੀ ਮਹੀਨੇ ਦੀ ਇਨਕਮ ਹੋਣੀ ਜੋ ਉਹਨਾਂ ਨੇ ਦੋ ਤਿੰਨ ਦਿਨ ਕਮਾ ਗਏ ਨੇ।
ਸਹੀ ਹਾਲ। ਸਹੀ ਗੱਲ।
ੜਾ ਉਹਨਾਂ ਨੂੰ ਕਹੋ ਪਾਰਟੀ ਤੋਂ ਸਾਨੂੰ ਉੱਥੇ ਦੋ ਸਗੋਂ ਪਾਰਟੀ ਆਪਾਂ ਲੈਣੀ ਤੁਸੀ ਤੇ ਬਿੱਲ ਭਰਨਾ
ਸਹੀ ਗੱਲ ਹੈ ਸਹੀ ਗੱਲ।
ਮੈਂ ਸਗੋਂ ਅੱਜ ਸਵੇਰੇ ਫੋਨ ਕੀਤਾ ਸੀ ਉਹ ਭਾਜੀ ਕਹਿੰਦੇ ਸ਼ਾਮੀ ਦੇਖਣੇ ਆ ਦੱਸਣੇ ਆ ਫਿਰ ਆਪਣੇ ਲੰਗੋਟੀ ਯਾਰ ਨਾਲ ਘੁੰਮਣ ਲੱਗ ਗਏ ਨੇ।
ਅੱਛਾ ਅੱਛਾ। ਮ ਬੜੇਛੋਟੀ ਆਾਰ
ਨਹੀਂ ਬਹੁਤ ਜ਼ਿਆਦਾ ਨਾ ਪਰ ਇੱਕ ਲੰਗੋਟੀ ਜ ਜ਼ਿਆਦਾ ਨੇ ਜਿਹਨੂੰ
ਹਾਂ ਹਾਂਜੀ ਹਾਂਜੀ ਉਹ ਇੱਕ ਪੱਕਾ ਯਾਰ ਹੈਗਾ ਉਹਨਾਂ ਦਾ ਸੇਵਾ ਕਰਦਾ ਗੁਰਦੁਆਰੇ ਫ ਉਹਨਾਂ ਨਾਲ ਘੁੰਮਦੇ ਰਹਿੰਦੇ ਨੇ।
ਹਾਂਜੀ ਉਹ ਨ ਅੰਗ ਕੇ ਕਿੜਾ ਨਾਂ ਦਾ ਸੇਵਾਦਾਰ ਤੇ ਇਹ ਪੱਕੇ ਭਗਤ ਨੇ ਉਹਦੇ ਹਾਂ ਤੇ ਆ ਭਗਤ ਹੈਗੇ ਨੇ ਉਹਨਾਂ ਦੇ ਐ ਪੂਜਾ ਵਗੈਰਾ ਕਰਦੇ ਨੇ ਉਹਨਾਂ ਦੀ। ਹ।
ਚਰ ਛਡਾਉਂਦੇ ਨੇ ਨਾ ਉਹਨਾਂ ਨੂੰ ਫਿਰ ਅੰਮ੍ਰਿਤ ਦਿੰਦੇ ਨੇ ਨਾ
ਖਦੇ ਨੇ ਪਤਾ ਨ ਕੀ
ਹਾਂਜੀ ਹਾਂਜੀ ਹਾਂਜੀ ਹਾਂਜੀ ਸਹੀ ਗੱਲ ਹੈ ਸਹੀ ਗ। ਹਾਂ ਇਹ ਸੀ ਆ ਸਾਡੇ ਘਰ ਇਹੀ ਹੋ ਰਿਹਾ ਸੀ ਕਿ ਪਾਰਟੀ ਕਿੱਥੇ ਦੇਣੀ ਹੈ ਕਿੱਥੇ ਦੇਣੀ ਹੈ।
ਅੱਛਾ ਅੱਛਾ। ਤੁਹਾਡੀ ਮੰਮੀ ਮਨਾ ਕਰ ਗਈ ਕਹਿੰਦੀ ਹੁੰਦਾ ਮੈਂ ਕਹਿਣਾ ਇੰਨੀ ਤੁਹਾਡੀ ਮੰਮੀ ਦੱਸ ਰਹੇ ਸੀ ਕਹਿੰਦਾ ਮੈਂ ਤਾਂ ਕਹਿਣਾ ਹੀ ਨੀ ਉਹਨੂੰ ਪਾਰਟੀ ਵਾਸਤੇ। ਦਿੰਦੇ ਨੀ ਸ਼ਰਮ ਵੀ ਨਹੀਂ ਆਉਂਦੀ ਉਹਨਾਂ ਨੂੰ ਇੰਨੇ ਬੰਦੇ ਪਾਰਟੀ ਮੰਗਦੇ ਹੋਏ ਵੀ ਦੇਸ਼ ਦਾ ਗ਼ਰੀਬਾਂ ਨੂੰ ਪਾਰਟੀ। ਅਮੀਰ ਹੋ ਕੇ ਨਾ ਬੰਦਾ ਭੁੱਲ ਜਾਂਦਾ ਗ਼ਰੀਬਾਂ ਨੂੰ
ਸਹੀ ਗੱਲ ਸਹੀ ਗੱਲ ਜਿਦੋਂ ਵਰ ਜਲਦੀ ਪੈਸਾ ਆਏ ਨਾ ਫੇਿਰ ਉਹ ਭੋਲ ਜਾਂਦਾ ਹੈ।
ਹਾਂਜੀ ਹਾਂਜੀ ਉਹ ਪੈਸਾ ਆ ਗਿਆ ਨਾੁਣ ਸਾਨੂੰ ਗਰੀਬਾਂ ਨੂੰ ਕਿੱਥੇ ਵੇਖਣਗੇ। ਬਸ ਉਹਨਾ ਨੂੰ ਲੰਗੋਟੀ ਯਾਰ ਪਤਾ ਵੀ ਉਹਨੂੰ ਮੈਂ ਦੇ ਨਾਲ ਚਾਹੇ ਮੈਂ ਅਮੀਰ ਹੋਵਾਂ ਚਾਹੇ ਮੈਂ ਗ਼ਰੀਬ ਹੋਵਾਂ। ਉਹਨੁੰ ਡੋਸਾ ਆਪ
ਹਾਂਜੀ ਉਹੀ ਉਹਨਾਂ ਦਾ ਉਹਨਾਂ ਦਾ ਹੀ ਫਲ ਲੱਗਦਾ ਪੈਣਾ ਉਹਨਾਂ ਨੂੰ ਸੇਵਾਦਾਰ ਨੂੰ ਖੁਵਾਈ ਦੇਦੇ ਨੇ ਹਾਂਜੀ। ਫਲ ਲੱਗੀ ਰੈਂਦਾ ਵਾ ਹਾਂ।
ਮਾਇਆ ਇਹਨਾਂ ਨੂੰ ਮਿਲੀ ਜਾਂਦੀ ਪਈ ਐ।
ਸਹੀ ਗੱਲ
ਉਹ ਮਾਇਆ ਵੇਖ ਕੇ ਸਾਨੂੰ ਭੁੱਲੀ ਜਾਂਦੀ। ਨੇ
ਸਹੀ ਗੱਲ ਹੈ, ਸਹੀ ਗੱਲ ਹੈ।
ਹੁਣ ਤੇ ਸਾਡਾ ਫੋਨ ਹੀ ਘਟ ਚੁੱਕਦੇ ਨੇ ਇੰਨੇ ਬਿਜੀ ਨੇ ਜਦੋਂ ਫੋਨ ਕਰੋ ਬਿਜੀ ਹੋਏ ਹੁੰਦੇ ਨੇ ਉਥੇ ਲੰਗੋਟੀਏ ਨਾਲ
ਹਾਂਜੀ, ਹਾਂਜੀ।
ਮੈਨੂੰ ਲੱਗੇ ਤੁਹਾਡੇ ਘਰ ਆਏ ਐ ਉਹ ਮੰਮੀ ਇਸ ਟਾਈਮ ਬੈਠੇ ਹੁੰਦੇ ਨੇ, ਕਈ ਵਾਰੀ ਆਂਦੇ ਨੇ ਲੇਟ
ਅੱਜ ਜਾ ਆਏ ਸੀ ਮੈ ਗੱਲ ਹੋਈ ਸੀ ਕਿਨੀ ਪਾਰਟੀ
ਅੱਛਾ, ਬਸ ਮੈਨੂੰ ਲੱਗਦਾ ਹੀ ਪਿਆ ਮੈਂ ਕਿਹਾ ਹੁਣ ਗਿਆ ਉਹਨਾਂ ਨੂੰ ਨੇ ਪਾਰਟੀ ਦਿਨ ਲੰਗੋਟੀ ਵਾਲਿਆਂ ਨੂੰ ਸਾਡਾ ਦਿਨ ਵੀ ਖਰਾਬ ਕਰਤਾ ਛਡ ਵੀ ਨ ਲੈ ਕੇ ਗਏ ਕਿੱਥੇ
ਹਾਂਜੀ -ਹਾਂਜੀ ਤੁਸੀ -ਤੁਸੀਂ ਵੀ ਗਏ ਰ ਸ਼ਾਇਦ ਆਪਣੇ ਫਰੈਂਡਸ ਨਾਲ
ਤੁਸੀਂ ਮੈਂ ਤੇ ਆਗਿਆ। ਚ ਟਾਈਮ ਪਹਿਲਾਂ ਉਹ ਬਲਾਉਂਦੇ ਮੈਨੂੰ ਪਾਰਟੀ ਦੇਨ ਵਾਸਤੇ ਸੇ ਆਪਾਂ ਤਾਂ ਤੁਹਾਡੇ ਸਾਹਮਣੇ ਤੁਸੀਂ ਮੇਰੇ ਘਰ ਤੋਂ ਬਾਹਰ ਹੈਗੇ ਸੀ, ਮਤਲਬ ਨਿਕਲਿਆ ਸੀ।
ਹਾਂਜੀ ਹਾਂਜੀ ਮੈ ਇਥੇ ਕੰਮ ਤਈ ਮੈਂ ਮੈਮ ਕਹਿਨਾ।
ਹਾਂਜੀ ਹਾਂਜੀ ਮੈਂ ਘੁੰਮ ਫਿਰ ਗਿਆ ਕਿ ਆਪਾਂ ਦੋ ਘੰਟੇ ਤੱਕ ਫਿਰ ਉਸ ਤੋਂ ਬਾਅਦ ਘਰ ਹੀ ਸੀ, ਤੇ ਮਹਾਰਾਜ ਜੀ ਦਾ ਫੋਨ ਹੀ ਨੀ ਆਇਆ ਬਈ ਪਾਰਟੀ ਪੁਰਟੀ ਵਾਸਤੇ ਫੋਨ ਹੀ ਕਰਦੀ ਏ।
ਸਹੀ ਗੱਲ ਹੈ ਬੰਦੇ ਨੂੰ ਖੁਦ ਸ਼ਰਮ ਆ ਜਾਂਦੀ ਐ ਕਿ ਮੈਨੂੰ ਕਿੰਨੀ ਵਾਰ ਕਿਹ ਦਿਤਾ। ਤਾਂ ਦੁਬਾਰਾ ਕਹੀਏ ਕਿ ਨਹੀਂ ਕਹੀਏ
ਚਲੋ ਕੋਈ ਨੀ ਠੀਕ ਹੈ ਵੀਰ ਜੀ ਕਰਨੇ ਆ ਗੱਲ ਕੱਲ
ਠੀਕ ਐ ਵੀਰ ਜੀ।